ਜੀ ਸ ਸ਼੍ਰੀ ਕਾਲ ਜੀ।
ਹੋਰ ਕੀ ਹਾਲ ਚਾਲ?
ਬਸ ਵਧੀਆ ਤੁਸੀਂ ਦੱਸੋ?
ਬਸ ਜੀ ਬਸ ਵਧੀਆ-ਵਧੀਆ ਹੋਰ ਕੀ ਕਰਦੇ ਸੀ?
ਕੁਛ ਨੀ ਮਹਿਮਾਨ ਆਏ ਹੋਏ ਸੀ ਬਸ ਚਾਹ, ਪਾਣੀ ਦਾ ਇੰਤਜ਼ਾਮ ਕਰ ਰੇ ਸੀ।
ਅੱਛਾ ਨਾਲ ਪਕੌੜੇ ਤੱਲ ਲੈਣੇ ਸੀ।
ਪਕੌੜੇ ਗਰਮੀ ਬਤੇਰੀ ਏ ਓ ਕਹਿੰਦੇ ਅਸੀਂ ਖਾ ਕੇ ਆਏ ਆ ਸਮੋਸੇ ਵਗੈਰਾ। ਕੁਛ ਹਲਕਾ ਹੁਲਕਾ ਬਣਾ ਲੋ।
'ਤੇ ਚਾਹ ਜਰੂਰੀ ਪਿਲਾਣੀ ਤੁਸੀਂ ਛਬੀਲ ਪਿਲਾ ਦੇਣੀ ਸੀ ਉਨਾ ਨੂੰ ਕੇ ਮੈਂਗੋ ਸ਼ੇਕ ਬਣਾ ਲੈਂਦੇ।
ਪੀ ਕੇ ਆਏ ਨੇ।
ਅੱਛਾ-ਅੱਛਾ 'ਤੇ ਅੰਬ ਦਾ ਜੂਸ ਬਣਾ ਲੈਣਾ ਸੀ। ਅੰਬ ਦਾ ਜੂਸ ਬਣਾ ਲੈਣਾ ਸੀ ਗਰਮੀਆਂ 'ਚ।
ਆਵਾਂ ਦਾ ਜੂਸ ਓ ਕਿਵੇਂ ਬਣਦਾ ਐ ਓ 'ਤੇ ਨੀ ਆਂਦਾ ਮੈਨੂੰ।
ਲੈ ਇੰਨਾ ਸੌਖਾ ਐ ਮੈਂ ਤੁਹਾਨੂੰ ਦੱਸਦੀ ਆ ਬਜ਼ਾਰੋਂ ਅੰਮ ਲੈ ਕੇ ਆਓ ਤੁਸੀਂ ਠੀਕ ਐ ਅੰਬ ਲੈ ਕੇ ਆਣ ਤੋਂ ਬਾਅਦ ਅੰਬ ਨੂੰ ਛਿੱਲ ਲਓ ਗੜਵੀ ਚ ਪਾ ਦੋ ਫੇਰ, ਠੀਕ ਆ, ਫੇਰ ਚੀਨੀ ਤੁਸੀਂ ਆਪਣੇ ਹੀਸਾਬ ਨਾਲ ਜੀਨੀ ਧਾਨੂੰ ਚਾਈ
ਅੱਛਾ ਛਾ ਓਂ ਅੰਬ ਦਾ ਜੂਸ ਓਂਵੇਂ ਦਾ ਕੈ ਰਏ ਓਂ ਤੁਸੀਂ।
ਆਂ ਜੇਨੂੰ ਮੈਂਗੋ ਸ਼ੇਕ ਨੀ ਕੈਂਦੇ ਨੇ, ਓ, ਆਪਾਂ ਪੰਜਾਬੀ ਚ ਅੰਬ ਦਾ ਜੂਸ ਕੈਂਨੇ ਆਂ।
ਹਾਂ ਅੰਮ ਦਾ ਜੂਸ ਕੈਂਦੇ ਆ ਹਾਂ ਸੲਈ ਗੱਲ ਐ ਚੈਂ ਮੈਂਗੋ ਸ਼ੇਕ ਅੰਬ ਦਾ ਜੂਸ ਹੈਗਾ ਈਕੋ ਗੱਲ ਐ।
ਹਾਂਜੀ-ਹਾਂਜੀ ਈਕੋ ਈ ਗੱਲ ਐ ਈਕੋ ਈ ਗੱਲ ਐ ਭੈਣ ਜੀ, ਓ ਬਣਾ ਕੇ ਤੁਸੀਂ ਪੀਲਾ ਦੇਣੀ ਸੀ ਓਨਾਂ ਨੂੰ।
ਬਸ ਮੈਂ ਪੁੱਛੇਆ ਮਨਾ ਕਰ ਰਏ ਸੀ ਕੈਂਦੇ ਸਾਬੁ ਤੁਸੀਂ ਬਸ ਚਾਅ ਬਣਾ ਲੋ ਥੋੜੀ-ਥੋੜੀ, ਬਾਕੀ ਨੀ ਤੇ ਮੈਂ ਤੇ ਕੇਆ ਨੀਬੂ ਪਾਣੀ ਬਣਾ ਦੇਨੀ ਆ ਕੋਲਡਰੀਕ ਵੀ ਪਈ ਏ ਮਾ ਕੈਂਦੇ ਨਈ ਛੋਲੇ ਚਾਵਲ ਖਾਧੇ ਹੋਏ ਨੇ ਨਾ ਮੰਨਦੇ ਈ ਨੀ।
ਕੋਈ ਗੱਲ ਨੀ ਕੋਈ ਗੱਲ ਨੀ ਜੇੜੀ ਓਨਾਂ ਦੀ ਏ ਸ਼ਰਧਾ ਹੋਏਗੀ ਖਾਣ-ਪੀਣ ਦੀ ਓ ਖਾ ਲੈਣ ਗੇ ਮੈਮਾਨ ਤੇ ਦੇਖੋ ਰੱਬ ਹੁੰਦੈ, ਮੈਮਾਨ ਤੇ ਰੱਬ ਹੁੰਦੈ ਜੋ ਓ ਕਈਏ ਓਈਓ ਪੈਲਾਣਾ ਚਾਈਦੈ।
ਬਿਲਕੁਲ-ਬਿਲਕੁਲ ਜੀ ਮਾਮਾਨ ਤੇ ਰੱਬ ਵਰਗਾ ਈ ਐ, ਹੋਰ ਤੁਸੀਂ ਕੀ ਕਰ ਰਏ ਸੀ?
ਕੁਛ ਨੀ, ਕੁਛ ਨੀ ਸਾਡੇ ਏਦਰ ਰ ਵੀ ਮੇਰੀ ਨਨਾਨਾ ਆਈ ਹੋਈ ਸੀ, ਓ ਬੱਚੇ ਆਏ ਹਾਂ ਤੇ ਨਾਅਨਾ ਦੇ ਬੱਚੇ ਆਏ ਹੋਏ ਸੀ। ਕੈਂਦੇ ਵੀ, ਅਸੀਂ ਪਕੌੜੇ ਖਾਣੇ ਆ ਮੈਂ ਕੇਆ ਚਲ ਧਾਨੂੰ ਪਕੌੜੇ ਬਣਾ ਦੀਨੀ ਆਂ।
ਅੱਛਾ-ਅੱਛਾ ਕੇੜੇ ਪਕੌੜੇ ਬਣਾ ਲੱਗੇ ਓ ਫੇਰ?
ਅਸੀਂ ਆਲੂ ਪੇਆ ਦੇ ਬਣਾਣ ਲੱਗੇ ਆਂ ਗਰਮੀ ਚ ਮੈਨੂੰ ਜਾਦਾ ਖੜਾ ਨਈ ਹੋਣ ਹੁੰਦਾ ਸਾਡੀ ਨਾ ਰਸੋਈ ਛੋਟੀ ਵੀ ਹੈਗੀ ਤੇ ਮੈਨੂੰ ਗਰਮੀ ਚ ਖੜੇ ਹੋ ਗਏ ਬੜੀ ਘਬਰਾਟ ਜਹੀ ਹੁੰਦੀ ਏ, ਮੈਂ ਕੇਆ ਮੈਂ ਤੇ ਬਸ ਧਾਨੂੰ ਜੇੜੇ, ਅਸਾਨ ਤਰੀਕੇ ਦੇ ਆਲੂ ਦੇ ਪਕੌੜੇ ਹੈਗੇ ਆਲੂ ਪੇਆਜ ਦੇ ਓ ਬਣਾ ਦਾਂਗੀ। ਖਾਣੇ ਆ ਖਾਓ ਨਈ ਤੇ ਤੁਸੀਂ ਬਜ਼ਾਰੋ ਕੁੱਛ ਲੇਆਓ।
ਹਾਂ ਠੀਕ ਏ ਗਰਮੀ ਚ ਸੌਖਾ ਥੋੜੀ ਰਸੋਈ ਚ ਖੜਾ ਹੋਣਾ।
ਨਾ ਜੀ ਜਨਾਨੀਆਂ ਨੂੰ ਪੁੱਛੋ ਸਵੇਰ ਤੋਂ ਲੈ ਕੇ ਰਾਤ ਤੱਕ ਸੌਖਾ ਥੋੜੀ ਐ ਗਰਮੀ ਚ ਰੋਟੀ ਬਣਾਣਾ ਕੰਮ-ਕਾਜ ਕਰਨਾ ਬੜਤਨ ਭਾਂਡੇ ਤੇ ਕੀ ਕੈਂਦੇ ਕੱਪੜੇ ਧੋਣੇ ਕੋਈ ਸੌਖਾ ਥੋੜੀ ਐ।
ਨਾ ਜੀ ਨਾ ਮੈਂ ਵੀ ਸੇਰ ਦੀ ਲੱਗੀ ਹੋਈ ਚ ਮਸ਼ੀਨ ਲਾਈ ਹੋਈ ਸੀ। ਫੇਰ ਗੁੜੀਆਂ ਓਠ ਗਈ ਸੀ ਓਨੂੰ ਨਵਾਏਆ ਧਵਾਏਆ ਐ। ਹੁਣ ਓ ਸੁੱਤੀ ਤੇ ਫੇਰ ਮੈਮਾਨ ਆ ਗੇ। ਬ ਸਾਰਾ ਦੀਨ
ਠੀਕ ਏ ਗੁੜੀਆ ਧਾਡੀ? ਮੈਂ ਤੇ ਦੇਖੇਆ ਈ ਨੀ ਮੈਨੂੰ ਕਿ ਕਿੰਨੇ ਚੀਰਾਂ ਤੋਂ ਮੇਰਾ ਮਨ ਕਰ ਰੇਆ ਸੀ ਤਧਾਡੀ ਗੁੜੀਆਂ ਨੂੰ ਦੇਖਣਾ ਅਵਾ। ਮੈ ਟਾਈਮ ਈ ਨੀ ਲੱਗਦਾ ਤੁਸੀਂ ਲੇਆਓ।
ਕੋਈ ਨੀ, ਕੋਈ ਨੀ ਮੈਂ ਲੇਆਂਵਾਂਗੀ। ਮੈਂ ਵੀ ਤਾਂ ਨੀ ਨਿਕਲਦੀ ਗਰਮੀ ਐ ਨਾ ਦੇਖੋ ਫੇਰ ਗੁੜੀਆਂ ਨੂੰ ਗਰਮੀ ਚ ਲੈ ਕੇ ਨਾਲੇ ਫੇਰ ਗੱਡੀ ਤੋਂ ਬੀਨਾਂ ਨਿਕਲੇਆ ਨੀ ਜਾਂਦਾ ਏਦੇ ਪਾਪਾ ਆਣਗੇ ਤਾਂ ਈ ਨੀਕਲੇਆ ਜਾਂਦੈ। ਸ਼ਾਮੀ ਨਿਕਲਦੀ ਆ ਥੋੜਾ ਜੇਆ ਗੇੜਾ ਮਾਰਨ ਬ
ਤੇ ਏਸੀ ਏ ਧਾਡੇ ਰਾਮ ਨਾਲ ਤੁਸੀਂ ਗੁੜੀਆਂ ਨੂੰ ਲੈ ਕੇ ਆ ਸਕਦੇ ਓ।
ਹਾਂ-ਹਾਂ ਗੱਡੀ ਚ ਈ ਨੀਕਲੇਆ ਜਾਂਦਾ ਏ ਸੀ ਚ ਈ।
ਆ ਕੀ ਗੱਲ ਗੁੜੀਆ ਰੋ ਰੀ ਸੀ?
ਨਈ-ਨਈ ਬਸ ਓ ਉਗਾਰੇ ਚ ਭਰ ਰਈ ਸੀਗੀ। ਓ ਦੇਖ ਰਈ ਸੀ ਗੱਲਾਂ ਮਾਰ ਰਈ ਕੀ ਮੇਰੀ ਮਾਂ, ਮੈਨੂੰ ਚੱਕ ਨੀ ਰੀ।
ਆਏ ਹਾਏ ਲਾਡ ਕਰ ਲੋ ਓਨੂੰ ਮਾੜਾ ਜੇਆ, ਚੁੱਪ ਹੋ ਜੇਗੀ ਕੁੜੀ ਧਾਡੀ।
ਪਤਾ ਹਾਂ ਹਾਂ ਚੁਪ ਓ। ਅੱਛਾ।
ਹੋ ਗਈ ਏ ਕੁੜੀ ਚੁੱਪ
ਹਾਂਜੀ-ਹਾਂਜੀ ਚੁੱਪ
ਚਲੋ-ਚਲੋ ਹੋਰ ਦੱਸੋ
ਬਸ ਵਧੀਆ, ਹੋ ਗਈ ਤੁਹਾਡੀ ਵਿਆਹ ਦੀ ਤਿਆਰੀ ਹੋ ਗਈ ਗੁਆਂਢੀਆਂ ਦਾ ਵਿਆਹ ਸੀ ਤੁਹਾਡੇ। ਨਹੀਂ-ਨਹੀਂ ਲਾਵਾਂਗੀ, ਤੁਹਾਡੀ ਤਿਆਰੀਆਂ ਹੋ ਗਈ ਵਿਆਹ ਦੀ ਉਹ ਗੁਆਂਢੀਆਂ ਦਾ ਵਿਆਹ ਸੀ ਤੁਹਾਡੇ।
ਬਸ ਜੀ ਚੱਲ ਹੀ ਰਹੀ ਹੈ, ਉਹਨਾਂ ਨੇ ਪਤਾ ਨੀ ਡੇਟ ਹੀ ਚੇਂਜ ਕਰਦੇ ਰਹਿੰਦੇ ਨੇ ਪਹਿਲੇ ਉਹਨਾਂ ਨੇ ਤਾਰੀਖ ਰੱਖ ਰਖੀ ਸੀਗੀ ਪੰਦਰਾਂ ਜੁਲਾਈ ਦੀ, ਹੁਣ ਕਹਿੰਦੇ ਜੁਲਾਈ ਚ ਗਰਮੀ ਹੁੰਦੀ ਹੈ। ਤੇ ਕਹਿੰਦੇ ਆਪਾਂ ਦਸੰਬਰ ਚ ਵਿਆਹ ਕਰਨਾ। ਤੇ ਮੈਂ ਕਿਹਾ ਚਲੋ ਫਿਰ ਉਹ ਮੌਸਮ ਵੀ ਠੀਕ ਹੈ, ਜੁਲਾਈ 'ਚ ਵੈਸੇ ਵੀ ਮੈਨੂੰ ਲੱਗਦਾ ਜ਼ਿਆਦਾ ਲੋਕ ਆਉਂਦੇ ਨੇ ਇਹਨਾਂ ਦੇ ਤਾਂ ਬੜੇ ਦੂਰ-ਦੂਰ ਤੋਂ ਰਿਸ਼ਤੇਦਾਰ ਆਣੇ ਨੇ।
ਹਾਂ ਨਹੀਂ-ਨਹੀਂ ਫਿਰ ਗਰਮੀਆਂ ਚ ਆਪਣੇ ਵਾਸਤੇ ਵੀ ਸੌਖਾ ਨਹੀਂ ਹੁੰਦਾ ਨਾ ਰਿਸ਼ਤੇਦਾਰਾਂ ਨੂੰ ਪੁੱਛੋ ਫਿਰ ਆਉਣ ਜਾਣ ਇਹਨਾ ਰਹਿ ਜਾਂਦਾ ਹੈ।
ਹੋਰ ਕੀ ਗਰਮੀਆਂ ਚ ਤਾਂ ਤੁਸੀਂ ਦੇਖੋ ਪਾਣੀ ਦੀ ਬੋਤਲਾਂ ਹੀ ਇੰਨੀ ਲੱਗ ਜਾਣਗੀ, ਤੇ ਬੰਦਾ ਪਾਣੀ। ਪਿਲਾ ਪਿਲਾ ਕੇ ਮਾਰ ਜਾਣਾ। ਤੇ ਫਿਰ ਮੈਂ ਕਿਹਾ ਤੁਸੀਂ ਸਰਦੀਆਂ ਚ ਵਿਆਹ ਕਰ ਲੋ ਠੀਕ ਵੀ ਰਹਿੰਦਾ, ਗਰਮੀਆਂ ਚ ਕਿੰਨੇ ਤੁਸੀਂ ਕੂਲਰ ਲਾਓਗੇ। ਕਿੰਨੇ ਤੁਸੀਂ ਫਰਾਟੇ ਲਾਓਗੇ।
ਨਹੀਂ ਨਹੀਂ ਸਹੀ ਗੱਲ ਹੈ।
ਹੈ ਨਾ ਜੀ।
ਸਰਦੀਆਂ ਚ ਠੀਕ ਰਹਿੰਦਾ ਨਾ, ਆਪਣਾ ਰਜਾਈਆਂ ਬੰਦਾ ਤਿੰਨ ਚਾਰ ਬੰਦੇ ਵੀ ਇਕੱਠੇ ਸੋਂ ਜਾਂਦੇ ਗਰਬੀਆਂ ਚ ਫਿਰ ਚਿਪ ਚਿੱਪ ਰਹਿੰਦੀ ਹੈ ਕਿ ਵੀ ਹਾਂ ਗੱਦੇ ਚ ਕਿੱਥੇ, ਇੱਕ ਬੰਦਾ ਇੱਕ ਗੱਦੇ ਤੇ ਸੌਂਦਾ ਫਿਰ।
ਹੋਰ ਕੀ ਅਸੀਂ ਵੀ ਆਪਣੀ ਭੈਣ ਦਾ ਵਿਆਹ ਕੀਤਾ ਸੀ, ਤੇ ਆਪਾਂ ਵੀ ਨਾ ਸਰਦੀਆਂ ਚ ਵੀ ਕੀਤਾ ਸੀ ਦੇਖੋ ਸਾਨੂੰ।
ਸਰਦੀਆਂ ਚ ਠੀਕ ਰਹਿੰਦਾ ਹੈ ਫਿਰ ਨਾ ਮੌਸਮ ਵੀ, ਇਹਦੀ ਪੱਖੇ ਪੱਖੇ ਦੀ ਵੀ ਇੰਨੀ ਜ਼ਰੂਰਤ ਨਹੀਂ ਪੈਂਦੀ।
ਹਾਂਜੀ ਸਰਦੀਆਂ ਚ ਦੇਖੋ ਸਾਨੂੰ ਕੀ ਲੋੜ ਹੈ, ਰਜਾਈਆਂ ਦੀ ਲੋੜ ਹੈ ਪੱਖਿਆ ਪੁੁੱਖਿਆਂ ਦੀ ਸਾਨੂੰ ਕੂਲਰ ਪੂਲਰ ਦੀ ਕੋਈ ਲੋੜ ਹੈ ਨਹੀਂ।
ਨਾਲੇ ਬਿਜਲੀ ਦਾ ਬਿੱਲ ਵੀ ਬਚਦਾ ਹੈ। ਕੂਲਰ ਨੀ ਚੱਲਣਗੇ, ਫਰਾਟੇ ਨੀ ਚੱਲਣਗੇ, ਏ ਸੀ ਨੀ ਚੱਲਣਗੇ ਬਿਜਲੀ ਦਾ ਬਿੱਲ ਵੀ ਬਚੇਗਾ ਸਾਡਾ।
ਹੋਰ ਕੀ ਹੁਣ ਦੇਖੋ ਸਾਡੇ ਘਰ ਇੱਕ ਹੀ ਏ ਸੀ ਹੈ, ਹੁਣ ਅਗਰ ਮੰਨ ਲਓ ਇੱਕ ਕਮਰੇ ਚ ਆਪਾਂ ਕਿੰਨੇ ਬੰਦਿਆਂ ਨੂੰ ਪਾਉਣਾ ਹੈ। ਜਿਹਨੂੰ ਨਹੀਂ ਪਾਵਾਂਗੇ ਉਹ ਨਰਾਜ਼ ਹੋ ਜਾਏਗਾ, ਇਸ ਤੋਂ ਵਧੀਆ ਸਰਦੀਆਂ ਚ ਕਰੋ ਜਿੱਥੇ ਲੰਬੇ ਪੈਨ ਪੈ ਜਾਓ।
ਹਾਂ ਇਹ ਵੀ ਗੱਲ ਹੈ ਸਰਦੀਆਂ ਚ ਜਿੱਥੇ ਮਰਜੀ ਲੰਬੇ ਪਹਿ ਜਾਓ। ਬਹੁਤ ਵਧੀਆ ਬਹੁਤ ਵਧੀਆ, ਸਹੀ ਸੋਚਿਆ ਉਹਨਾਂ ਨੇ ਵੈਸੇ ਸਰਦੀਆਂ ਚ ਹੀ ਕਰਨਾ ਚਾਹੀਦਾ। ਸਰਦੀਆਂ ਚ ਕੱਪੜਿਆਂ ਦਾ ਵੀ ਰੌਲਾ ਨਹੀਂ ਹੋਂਦਾ ਨੀ ਜ਼ਿਆਦਾ। ਥਲੇ ਜੋ ਮਰਜੀ ਪਾਕੇ ਉਪਰ ਸਵੈਟਰ ਪਾ ਲੋ ਜੈਕਟ ਪਾਲ ਲੋ।
ਹਾਂ ਉਹ ਇਹ ਤੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਫਿਰ ਮੈਂ ਕੀ ਕਰਾਂ, ਹੁਣ ਫੁੱਫੜ ਜੀ ਹੈ। ਦੋ ਚਾਰ ਤੇ ਸਾਡੇ ਫੁੱਫੜ ਹੀ ਨੇ, ਹੁਣ ਸਾਰੇ ਫੁੱਫੜਾਂ ਨੂੰ ਏਸੀ ਦੇ ਥੱਲੇ ਪਾਉਣਾ ਪੈਣਾ। ਜੇ ਨਹੀਂ ਪਾਵਾਂਗੇ ਤੇ ਉਹ ਰੋਲਾ। ਬੱਚੇ ਹੈ ਉਹ ਕਹਿੰਦੇ ਆਪਾਂ ਏ ਸੀ ਥੱਲੇ ਸੋਣਾ, ਫੇਰ ਆਪਾਂ ਕੀ ਕਰੀਏ ਮੈਂ ਕਿਹਾ ਤੁਸੀਂ ਸਰਦੀ ਸਰਦੀਆਂ ਈ ਵਿਆਹ ਕਰੋ।
ਹਾਂ ਨਹੀਂ ਸਰਦੀਆਂ ਚ ਠੀਕ ਹੈ। ਹੋਰ ਫਿਰ ਤੁਹਾਡੀ ਤੂੰ ਫਿਰ ਹੁਣ ਸਰਦੀਆਂ ਤੇ ਗੱਲ ਚਲੀ ਗਈ, ਚਲੋ ਦਸੰਬਰ ਚ ਚਲੀ ਗਈ ਤੇ ਤੁਹਾਡਾ ਵੀ ਟਾਈਮ ਬਚ ਗਿਆ ਤੁਸੀਂ ਕਹਿ ਰਹੇ ਸੀ ਨਾ ਹੁਣ ਸ਼ੋਪਿੰਗ ਕਰਨ ਜਾਣਾ, ਚਲੋ ਹੁਣ ਤੇ ਆਰਾਮ ਨਾਲ ਟਾਈਮ ਹੈ ਆਰਾਮ ਨਾਲ ਕਰ ਲੈਣਾ ਸ਼ੋਪਿੰਗ।
ਹੋਰ ਕੀ ਜੀ ਮੈਨੂੰ ਟਾਈਮ ਲੱਗ ਹੀ ਨਹੀਂ ਰਿਹਾ ਸੀ, ਦੇਖੋ ਬੱਚਿਆਂ ਨਾਲ ਟਾਈਮ ਨੀ ਲੱਗਦਾ। ਤਾਂ ਹੁਣ ਬੱਚਿਆਂ ਦੀ ਛੁੱਟੀਆਂ ਹੋ ਹੋ ਗਈਆ ਨੇ ਏ ਘਰ ਸਾਰਾ ਦਿਨ ਰੋਲਾ ਪਾ ਕੇ ਰੱਖਦੇ ਨੇ ਜਦੋਂ ਸਕੂਲ ਜਾਂਦੇ।
ਬੱਚਿਆਂ ਨੇ ਤੇ ਸੱਚੀ ਬਹੁਤ ਹੀ ਦੁਖੀ ਕੀਤਾ ਹੋਇਆ ਏ ਚਾਰ ਦਿਨ ਰਹਿ ਗਏ ਸ਼ੁ ਕਰ ਹੋਏਗਾ ਸਕੂਲ ਖੁੱਲਣਗੇ ਤੇ ਜਾਣਗੇ ਹੁਣ ਇਹਨਾਂ ਦੇ ਪ੍ਰੋਜੈਕਟ ਟੀ ਨਹੀਂ ਖਤਮ ਹੋ ਰਹੇ ਅੱਜ ਸਵੇਰ ਦੇ ਪ੍ਰੋਜੈਕਟ ਬਣਾਉਣ ਲੱਗੀ ਹੋਈ ਆ ਮੈਂ।
ਨਈ ਜੀ ਨਈ ਟਾਈਮ ਨੀ ਲੱਗਦਾ ਮੈਂ ਤੇ ਆਪਣੇ ਨਿਆਣਿਆਂ ਦੇ ਕੰਮ ਕੀਤੇ ਨੀ ਮੈਂ ਕਿਹਾ ਤੁਸੀਂ ਟਿਊਸ਼ਨ ਆਲੀ ਕੋਲ ਜਾਓ ਉਹਨੂੰ ਕਹੋ ਕੰਮ ਕਰੇਗੀ ਮੈਂ ਫੀਸ ਦੇ ਰਹੀ ਹਾਂ ਕਿਸ ਚੀਜ਼ ਦੀ ਮੈਂ ਤੁਹਾਨੂੰ ਫੀਸ ਦੇ ਰਹੀ ਹਾਂ।
ਇੱਥੇ ਤਾਂ ਟਿਊਸ਼ਨਾਂ ਵਾਲੀਆਂ ਵੀ ਨੀ ਕਰਦੀ ਨਾ ਮੈਂ ਫੀਸ ਤੇ ਦੇ ਰਹੀ ਹਾਂ ਉਹਨਾਂ ਦੀ ਉਹ ਵੀ ਨੀ ਕਰਦੀਆਂ। ਉਹਨਾਂ ਨੂੰ ਕੋ ਨਹੀਂ ਇਹ ਤੇ ਤੁਹਾਡਾ ਕੰਮ ਹੈ ਅਸੀਂ ਤੇ ਸਿਰਫ ਪੜ੍ਹਾ ਸਕਦੇ ਹਾਂ ਅਸੀਂ ਤੇ ਸਿਰਫ ਕੰਮ ਕਰਾ ਸਕਦੇ ਆ ਬਾਕੀ ਤੇ ਤੁਸੀਂ ਕਰਾਓਗੇ ਐਵੇਂ ਬੋਲਦੀਆਂ ਨੇ।
ਉਹਨਾਂ ਨੂੰ ਤੁਸੀਂ ਕਹਿਣਾ ਸੀ ਕਿ ਉੱਪਰ ਥੋੜ੍ਹੇ ਤੁਸੀਂ ਮਾੜੇ ਮੋਟੇ ਜਿਹੜੇ ਉੱਪਰ ਪੈਸੇ ਲੈਣੇ ਨੇ ਉਹ ਲੈ ਲਓ। ਸਾਡੇ ਕੋਲੋਂ ਸਾਡਾ ਕੰਮ ਮੈਂ ਤੇ ਐਵੇਂ ਕੀਤਾ।
ਜਾਵਾਂਗੀ ਇੱਕ ਵਾਰੀ ਮੈਂ ਸੋਚ ਰਹੀ ਹਾਂ ਇੱਕ ਵਾਰੀ ਜਾ ਕੇ ਨਾ ਇਹਨਾਂ ਨਾਲ ਗੱਲ ਕਰਦੀ ਹਾਂ। ਕਿ ਬਈ ਤੁਸੀਂ ਕਰਾ ਦੋ ਦੇਖੋ ਮੈਨੂੰ ਤੇ ਘਰ ਟਾਈਮ ਲੱਗੇਗਾ ਨੀ ਕਿਉਂਕਿ ਨਨਾਣਾ ਆਈਆ ਹੋਈਆ।
ਨਹੀਂ ਜੀ ਮੈਂ ਤੇ ਉਹੀ ਕਹਿ ਰਹੀ ਹਾਂ ਤੁਸੀਂ ਐਵੇਂ ਕਰਨਾ ਨਹੀਂ ਤੇ ਜੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਹੋਏਗੀ ਤਾਂ ਤੁਸੀਂ ਮੈਨੂੰ ਦੱਸ ਦੇਨਾ, ਬੱਚਿਆਂ ਦਾ। ਤੇ ਸਾਡੇ ਇੱਧਰ ਇੱਕ ਕੁੜੀ ਹੈਗੀ, ਉਹ ਬੜਾ ਵਧੀਆ ਕੰਮ ਕਰਾਉਂਦੀ ਹੈ ਤੇ ਮਾੜੇ -ਮੋਟੇ ਪੈਸੇ ਲੈ ਲੈਂਦੀ ਹੈ। ਤਦੋਂ ਚਲੋ ਵੀ ਉਹਦਾ ਵੀ ਥੋੜ੍ਹੀ ਹੈਲਪ ਹੋ ਜਾਂਦੀ ਹੈ, ਕੁੜੀ ਦੀ। ਮਦਦ ਹੋ ਜਾਂਦੀ ਏ ਤੇ ਸਾਡਾ ਕੰਮ ਹੋ ਜਾਂਦਾ।
ਹਾਂ ਸਹੀ ਗੱਲ ਹੈ।
ਹੈਨਾ ਜੀ।
ਬਸ- ਬਸ, ਬੈਠੇ ਸੀਗੇ। ਹੋਰ ਰਾਤ ਦੀ ਰੋਟੀ ਦੀ ਤਿਆਰੀ ਤਉਰੀ ਕੀਤੀ, ਕੁਝ ਕੀ ਬਣਾਉਣਾ ਕੀ ਨੀ
ਰਾਤੀ ਬਸ ਬੱਚੇ ਸਾਡੇ ਕਹਿ ਰਹੇ ਸੀ, ਅੱਜ ਆਪਾਂ ਬਾਹਰ ਜਾਣਾ ਹੋਟਲ ਤੇ ਖਾ ਕੇ ਆਉਣੀ ਹੈ ਮੈਂ ਕਿਹਾ ਚਲੋ। ਤੁਹਾਨੂੰ ਬਾਹਰ ਲੈ ਜਾਂਦੀ ਹਾਂ, ਤੇ ਨਨਾਣ ਦੇ ਬੱਚੇ। ਬੱਚੇ ਵੀ ਆਏ ਹੋਏ ਨੇ ਉਹ ਵੀ ਜਿੱਦ ਕਰ ਰਹੇ ਸੀ, ਕਿ ਅਸੀਂ ਬਾਹਰ ਜਾਣਾ ਅੱਜ ਬਾਹਰ ਘੁੰਮ ਕੇ ਆਉਣਾ ਮੈਂ ਕਿਹਾ ਚਲੋ। ਫੇਰ ਅੱਜ ਦਾ ਤੁਹਾਨੂੰ ਰਾਤ ਦਾ ਜਿਹੜਾ ਹੈਗਾ, ਖਾਣਾ ਮੈਂ ਬਾਹਰ ਹੀ ਖਵਾਉਦੀ ਹਾਂ।
ਨਹੀਂ- ਨਹੀਂ ਵਧੀਆ ਉੱਥੇ ਢਾਬੇ ਵੀ ਤੁਹਾਡੇ, ਉੱਧਰ ਦੇ ਢਾਬੇ ਵੀ ਬਹੁਤ ਵਧੀਆ ਨੇ ਪੰਜਾਬੀ ਢਾਬੇ ਨੇ ਸਾਰੇ।
ਹਾਂਜੀ -ਹਾਂਜੀ, ਢਾਬੇ ਤੇ ਵਧੀਆ ਨੇ। ਪਰ ਸਾਡਾ ਇੱਕ ਹੈਗਾ ਢਾਬਾ ਆਪਾਂ ਨਾ, ਹਰ ਵਾਰੀ ਉੱਧਰ ਹੀ ਜਾਂਦੇ ਹਾਂ ਕਿਉਂਕਿ ਉਹ। ਢਾਬਾ ਸਾਨੂੰ ਬਹੁਤ- ਵਧੀਆ ਲੱਗਦਾ ਹੈ।
ਹਾਂ ਉਹੀ ਗੱਲ ਹੈ ਜਿਦਾ ਨਾ ਸਵਾਦ ਲੱਗੇ, ਫਿਰ ਉੱਧਰ ਹੀ ਜਾਣਾ ਚਾਹੀਦਾ ਫਿਰ ਬਾਰ- ਬਾਰ ਟੇਸਟ ਚੇਂਜ ਕਰੋ। ਪਤਾ ਨੀ ਹੁੰਦਾ ਨਾ ਬੰਦਾ ਕਿਵੇਂ ਦਾ ਬਣਾ ਰਿਹਾ, ਕਿਵੇਂ ਦਾ ਨਹੀਂ ਬਣਾ ਰਿਹਾ।
ਨਾ ਜੀ ਨਾ ਆਪਾਂ ਆਪਣੇ ਮੂੰਹ ਦਾ ਸਵਾਦ ਨਹੀਂ, ਬਦਲਦੇ ਆਪਾਂ ਤਾਂ ਇੱਕ ਉਹ ਜਿਹੜਾ ਹੈਗਾ। ਉਹਦੇ ਨਾਲ ਸਾਡਾ ਬੜਾ ਪਿਆਰ ਹੈ, ਤੇ ਉਹ ਸਾਨੂੰ ਨਾ ਜਿਹੜੇ ਅਹ‌ ਰਕਮ ਏ, ਉਹ ਵੀ ਸਹੀ ਲਾ ਲੈਂਦਾ ਹੈ ਹਾਂਜੀ।
ਕਿਦੇ ਨਾਲ ਢਾਬੇ ਵਾਲੇ ਨਾਲ ਪਿਆਰ ਏ
ਅਰੇ ਨਹੀਂ -ਨਹੀਂ ਭੈਣ ਜੀ ਢਾਬੇ ਵਾਲੇ ਨਾਲ ਨੀ ਮਤਲਬ ਮੇਰਾ ਕਹਿਣ ਦਾ ਮਤਲਬ ਸੀ ਉਹਨਾਂ ਨਾਲ ਸਾਡੇ ਉਹ। ਅ ਜਾਣਕਾਰੀ ਬੜੀ ਹੈਗੀ ਸਾਡੇ ਨਾਲ।
ਅੱਛਾ -ਅੱਛਾ ਜਾਣਕਾਰੀ ਅੱਛਾ- ਅੱਛਾ, ਹਾਂਜੀ- ਹਾਂਜੀ।
ਤੁਸੀ ਤੇ ਕਿਸੇ ਹੋਰ।
ਨਹੀਂ- ਨਹੀਂ ਮੈਂ ਕਿਸੇ ਹੋਰ। ਪਸ ਨੀ ਮੈਂ ਕੋ ਮੈਂ ਕੇਯਾ ਕੈਰੇ ਢਾਬੇ ਆਲੇ ਨਾਲ ਸਾਡਾ ਬੜਾ ਪਿਆਰ ਐ, ਮੈਂ ਤਾਂ ਕਰਕੇ ਮੈਂ ਕੇਯਾ। ਢਾਬੇ ਆਲਾ ਜਾਣਕਾਰ ਹੋਏਗਾ ਨਾ ਰਿਸ਼ਤੇਦਾਰ ਵਗੈਰਾ ਹੋਏਗਾ ਕੋਈ।
ਹਾਂਜੀ-ਹਾਂਜੀ ਭੈਣ ਜੀ, ਓਈ-ਓਈ-ਓਈ ਕੈ ਰੀ ਸੀਗੀ, ਮੈਂ ਹੋਰ ਦੱਸੋ।
ਬਸ, ਮੈਂ ਵੀ ਸੋਚ ਰੀ ਸੀ, ਰਾਤ ਦੀ ਤਿਆਰੀ ਕਰਾਂ। ਕੱਠਲ ਲਿਆਈ ਆ, ਮੈਂ ਕੇਆ ਕੱਠਲ ਬਣਾਵਾ।
ਅੱਛਾ, ਸਾਡੇ ਬੱਚੇ ਤੇ ਕਟਲ ਖਾਂਦੇ ਈ ਨੀ। ਭੈਣ ਜੀ ਤਾਂਨੂੰ ਦੱਸਾਂ ਮਤਲਬ, ਮੈਂ ਕਿੰਨੀ ਵਾਰੀ ਬਣਾਇਆ ਐ ਏਦੇ ਪਾਪਾ ਤੇ ਮੈਂ
ਮੈਂ ਕੇਆ ਮੈਂ ਲਿਆ ਆਨੀ ਆ। ਕੋਈ ਨੀ, ਹੁਣ ਵੋਈ ਤੱਲਣ ਬੈਠੋ, ਓਨੂੰ ਫਰਾਈ ਕਰੋ ਸਭ ਕੁਛ ਕਰੋ।
ਹੂੰ, ਸਈ ਗੱਲਾਂ ਏ ਸਈ ਗੱਲ ਏ ਬੜਾ ਟਾਈਮ ਲੱਗ ਜਾਂਦੈ, ਬੜਾ ਟਾਈਮ ਲੱਗ ਜਾਂਦੈ।
ਹਾਂਜੀ-ਹਾਂਜੀ, ਹੋਰ ਲਾਣਾ ਫੇਰ ਚੱਕਰ-ਚੁੱਕਰ ਲਾਓ। ਸੰਡੇ ਨੂੰ ਆਜੋ, ਘੁੰਮਣ ਚੱਲਦੇ ਆ ਏਥੇ ਮੈਂ ਬੱਚੇਆਂ ਨੂੰ ਕੇਆ ਸੀ, ਮੇਲਾ ਜਾ ਲੱਗਿਆ ਹੋਯਾ, ਅਸੀਂ ਮੇਲੇ ਚ ਚੱਲਦੇ ਆਂ।
ਦੇਖਾਂਗੀ ਬਸ ਤੁਆਨੂੰ ਕੈ ਤੇ ਰੀਆ, ਘਰ ਘਰ ਦੇ ਕੰਮਾਂ ਤੋਂ‌ ਫੁਰਸਤ ਈਂ ਨੀਂ ਮਿਲਦੀ, ਉੱਪਰੋ ਨਨਾਣਾ ਦੇ ਬੱਚੇ ਆਏ ਹੋਏ ਨੇ, ਫਿਰ ਓਨਾ ਨੂੰ ਛੱਡ ਕੇ ਜਾਣਾ ਅੱਛਾ ਨੀ ਲੱਗਦਾ ਨਾ।
ਨਈਂ-ਨਈਂ ਓ ਤੇ ਤਾਡੀ ਗੱਲ ਸਈ ਏ, ਘਰ ਕੋਈ ਆਯਾ ਹੋਏ ਤੇ ਛੱਡ ਕੇ ਜਾਣਾ ਅੱਛਾ ਲੱਗਦਾ।
ਹਾਂਜੀ-ਹਾਂਜੀ। ਕੋਈ ਨੀ ਕੋਈ ਨੀ ਮੈਂ ਲਾਵਾਂਗੀ ਚੱਕਰ, ਜੇ ਮੇਰਾ ਨਾ ਬਣ ਸਕਿਆ ਤੁਸੀਂ ਆ ਜੀਓ।
ਕੋਈ ਨੀ ਮੈਂ ਆਵਾਂਗੀ, ਕੋਈ ਚੱਕਰ ਨੀ ਮੈਂ ਆ ਜਾਂਗੀ। ਦੱਸ ਦੇਣਾ, ਜਿਸ ਦਿਨ ਘਰ ਹੋ ਗੇ ਨਾ ਉਸ ਦਿਨ ਆ ਜਾਂਗੇ, ਫਿਰ ਬੱਚਿਆਂ ਨੂੰ ਲੈ ਜਾਗੇ, ਘੁਮਾ ਵੀ ਲਿਆਵਾਂਗੇ। ਓਥੇ ਓ ਕੈਂਦੇ ਪਾਣੀ ਵਾਲਾ ਵੀ ਓਹ ਮੱਛਲੀਆਂ ਮੁੱਛਲੀਆਂ ਤੈਰ ਰੀਆਂ, ਓਦੇ ਓ ਵੀ ਲੱਗਿਆ ਹੋਇਆ।
ਚਲੋ ਫਿਰ ਆਇਓ ਤੁਸੀਂ, ਚੱਕਰ ਲਗਾਇਓ ਮੈਂ ਵੀ ਬੱਚਿਆਂ ਨੂੰ ਤਿਆਰ ਕਰ ਦਾਂਗੀ। ਠੀਕ ਐ ਜੀ, ਸਤਿ ਸ਼੍ਰੀ ਅਕਾਲ।